ਹਾਂਜੀ ਹੋਰ ਠੀਕ ਹੋ।
ਹਾਂਜੀ ਬਹੁਤ ਵਧੀਆ ਜੀ। ਤੁਸੀਂ ਦੱਸੋ। ਹੋਰ ਪਰਿਵਾਰ ਹੀ ਸਭ ਹਾਂਜੀ ਹੋਰ ਪਰਿਵਾਰ ਸਭ ਠੀਕ ਏ।
ਹਾਂਜੀ, ਹਾਂਜੀ ਸਾਰੇ ਠੀਕ ਹੈਗੇ ਆ। ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਸੀ ਵੀਰੇ।
ਹਾਂਜੀ ਕਰ ਸਕਦੇ ਹੋ। ਤੁਸੀਂ ਸਾਡੇ
ਉਹ ਮੈਂ ਨਾ, ਬੋਲ ਪੇਪਰ ਲਗਵਾਉਣਾ ਸੀਗਾ ਆਪਣੇ ਘਰ
ਹਾਂਜੀ, ਹਾਂਜੀ ਵਾਲਪੇਪਰ ਹਾਂਜੀ।
ਤੁਹਾਨੂੰ ਪਤਾ ਹੀ ਹੁਣ ਦੀਵਾਲੀ ਆਉਣ ਵਾਲੀ ਹੈਗੀ ਆ ਤੇ ਮੈਂ ਕੁਈ ਵੋਲ ਪੇਪਰ ਲਗਵਾ ਲੈਂਦੇ ਆ। ਦੀਵਾਲੀ ਦੇ
ਹਾਂਜੀ।
ਫਿਰ ਮੈਨੂੰ ਤੁਹਾਨੂੰ ਚਿਰ ਤੁਹਾਡਾ ਚੇਤਾ ਆਇਆ ਕਿ ਤੁਸੀਂ ਵਾਲ ਪੇਪਰ ਲਗਾਉਂਦੇ ਹੈਗੇ ਹੋ ਮੈਂ ਸੋਚਿਆ ਤੁਹਾਨੂੰ ਫੋਨ ਕਰਨਾ ਮੈਂ। ਹ
ਹਾਂਜੀ, ਹਾਂਜੀ।
ਤੁਸੀਂ ਮਤਲਬ ਕਿ ਲਗਾ ਦੋਗੇ ਵੀ ਬੋਲ ਪੇਪਰ
ਹਾਂਜੀ, ਹਾਂਜੀ ਵੈਸੇ ਪਹਿਲੇ ਲਾਉਂਦੇ ਸੀ ਅਸੀਂ ਬੋਲ ਪੇਪਰ ਹੁਣ ਫਿਲਹਾਲ ਅਸੀਂ ਆਪਣੇ ਜਿਗਰੀ ਦੋਸਤ ਨੂੰ ਦਿੱਤਾ ਹੋਇਆ ਉਹ ਕੰਮ ਉਹ ਤੁਹਾਡਾ ਕਰਾ ਦੇਣਗੇ ਮਤਲਬ ਕੰਮ ਜਿਹਾ ਵਾਲ ਪੇ ਹਾ ਵੈਸੇ ਤਾਂ ਹੋਰ ਤੁਹਾਡਾ ਕੰਪਲੀਟ ਕਰਾ ਦੇਗੇ ਤੁਸੀਂ ਇਹ ਦੱਸ ਦੇਣਾ ਬਸ ਕਿੰਨੇ ਕਮਰੇ ਨੇ ਤੇ ਇੱਕ ਕਮਰੇ ਚ ਚੌੜਾਈ ਹੋਰ ਲੰਬਾਈ ਤੁਸੀਂ ਦੱਸ ਦੇਣਾ ਇੱਕ ਕਮਰੇ ਦੀ।
ਬਸ ਜ਼ਿਆਦਾ ਨੀ ਸਾਡੇ ਤਿੰਨ ਜਾਂ ਚਾਰ, ਚਾਰ ਕਮਰੇ ਹੈਗੇ ਆ ਸਾਡੇ।
ਚਾਰ ਕਮਰੇ ਨੇ ਤੇ ਕੋਈ ਨੀ ਤੁਸੀਂ ਲੰਬਾਈ ਵੀ ਦੱਸ ਦੇਣਾ ਤੇ ਚੌੜਾਈ ਵੀ ਦੱਸ ਦੇਣਾ। ਹਿਸਾਬ ਨਾਲ ਤੁਹਾਨੂੰ ਪਰ ਫੁੱਟ ਦੇ ਹਿਸਾਬ ਨਾਲ ਮਿਲ ਜਾਉਗਾ।
ਤੁਹਾਡਾ ਆਪਣਾ ਬੰਦਾ ਭੇਜ ਦੇਣਾ ਨਾ ਉਹ ਆਪਣੇ ਆਪ ਨਾਪ ਲਏਗਾ ਤੇ ਕਿੰਨਾ ਕੁਛ ਸਮਾਨ ਲੱਗੇਗਾ ਉਹ ਦੱਸ ਦੇਵੇਗਾ ਤੁਹਾਨੂੰ
ਹਾਂਜੀ, ਹਾਂਜੀ ਤੇ ਉਹ ਨਾ ਇੱਕ ਫੁੱਟ ਤੁਹਾਨੂੰ ਪੈ ਜਾਏਗਾ ਪਚਾਨਵੇਂ ਰੁਪਏ ਠੀਕ ਹੈ ਨਾ ਬੋਤ ਤ ਵਧੀਆ ਰਹੇਗਾ ਤੁਹਾਨੂੰ ਗਰੰਟੀ ਵੀ ਮਿਲੂਗੀ ਘੱਟੋ, ਘੱਟ ਸੱਤ ਸਾਲ ਦੀ ਗਰੰਟੀ ਮਿਲੂਗੀ। ਨਾ ਨਾ ਗੰਦਾ ਹੋਏਗਾ। ਗੰਦਾ ਹੋਏਗਾ ਤੇ ਮਤਲਬ ਤੇ ਜਿਹੜੇ ਡਸਟ ਜੀ ਲੱਗੇਗੀ। ਨਾ ਉਹ ਪੂੰਜ ਵੀ ਸਕਦੇ ਹੋ ਤੁਸੀਂ ਸਾਫ਼ ਕੱਪੜੇ ਨਾਲ ਜਾਂ ਟਿਸ਼ੂ ਪੇਪਰ ਨਾਲ
ਹਾਂਜੀ, ਹਾਂਜੀ ਇਹਦਾ ਹੈਗਾ।
ਹਾਂਜੀ।
ਐਦੀ ਕੁਆਲਿਟੀ ਵਧੀਆ ਹੀ ਹੁੰਦੀ ਹੈਗੀ ਹੈ ਨਾ
ਹਾਂਜੀ ਕੁਆਲਿਟੀ ਤੁਹਾਨੂੰ ਪਚਾਨਵੇਂ ਰੁਪਏ ਵਾਲਾ ਦੇ ਰਹੇ ਹੋ ਤੁਹਾਨੂੰ ਪਰ ਫੁੱਟ ਤੇ ਤੁਹਾਨੂੰ ਕੁਆਲਿਟੀ ਵੀ ਤਾਂ ਦੇਵਾਂਗੇ ਹੀ ਨਾ ਅਸੀਂ
ਹਾਂਜੀ, ਹਾਂਜੀ ਹੋਰ ਇਸ ਤੋਂ ਵਧੀਆ ਨੀ ਹੁੰਦੇ ਹੈਗੇ
ਐਸ ਤੋਂ ਵਧੀਆ ਤੇ ਤੁਹਾਨੂੰ ਮੈਂ ਆਪਣੇ ਦੋਸਤ ਨੂੰ ਤੁਹਾਨੂੰ ਪਤਾ ਹੀ ਆਪਣੇ ਦੋਸਤ ਨੂੰ ਦਿੱਤਾ ਹੈ ਕੰਮ ਉਹਦੇ ਕੋਲ ਪੁੱਛਵਾ ਦਾਂਗਾ ਤੁਹਾਨੂੰ- ਤੁਹਾਨੂੰ ਨੰਬਰ ਦੇ ਦਾਂਗਾ ਉਹਨਾਂ ਦਾ ਤੇ ਤੁਸੀਂ ਉਹਨਾਂ ਕੋਲ ਪੁੱਛ ਲੈਣਾ ਵੈੇ ਹਾਂਜੀ ਉਹਨਾਂ ਨੂੰ ਦੱਸ ਦਾਂਗਾ ਜੀ ਆਪਣੇ ਬੰਦੇ ਨੇ। ਤੇ ਰੇਟ ਠੀਕ ਲਵਾ ਦਾਂਗਾ।
ਹਾਂਜੀ ਹਾਂਜੀ ਕੋਈ ਨੀ ਤੁਸੀਂ ਮੈਨੂੰ ਸਹੀ ਰੇਟ ਲਗਵਾ ਦੇਣਾ ਤਾਂ ਈ ਤੇ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਮੈ ਸੋਚੇਆ ਤੁਸੀਂ ਕੰਮ ਕਰਦੇ ਸੀਗੇ ਹੁਣ ਪਤਾ ਚੱਲਿਆ ਤੁਸੀਂ ਆਪਣੇ ਯਾਰਾਂ ਦੇ ਹੱਥ ਦੇ ਤਾ ਚਲੋ ਕੋਈ ਨਾ ਤੁਸੀਂ ਮੈਨੂੰ ਸਹੀ ਰੇਟ ਲਗਵਾ ਦੇਣਾ ਵਾਲਪੇਪਰ ਦਾ
ਹਾਂਜੀ, ਹਾਂਜੀ।
ਹਾਂ, ਮੈਂ ਚਾਰ ਕਮਰੇ ਤੇ ਕਰਵਾਣਾ ਸੀਗਾ ਵੋਲ ਪੇਪਰ।
ਤੇ, ਅਸੀਂ ਨੇ ਤਾਂ ਦਿੱਤਾ ਸੀ ਆਪਣੇ ਯਾਰਾਂ ਦੇ ਹਥੀ ਕਿਉਂਕਿ ਅਸੀਂ ਕੰਮ ਕੋਈ ਹੋਰ ਖੋਲਣਾ ਸੀ।
ਤੇ ਯਾਰਾਂ ਕੋਲ ਕੋਈ ਕੰਮ ਨਹੀਂ ਸੀਗਾ, ਤੇ ਸਾਡੇ ਕੋਲ ਇੱਕ ਹੋਰ ਕੰਮ ਦਾ ਔਫਰ ਆਇਆ ਸੀ ਤੇ ਅਸੀਂ ਉਹ ਕਰ ਲਿਆ ਸੀ ਤਾਂ ਹੀ ਕਰਕੇ
ਤੇ ਕਿਹੜਾ ਕੰਮ ਖੋਲ੍ਹਿਆ ਸੀਗਾ ਆਪਣਾ
ਅਸੀਂ, ਜੀ ਆਪਣਾ ਕੰਮ ਖੋਲਿਆ ਸੀ ਜੀ ਉਹ ਪਿੱਤਲ ਦਾ ਅਸੀਂ ਉਹ ਬਣਾਂਦੇ ਸੀ ਜਿਹੜੀ ਉਹ ਹੁੰਦੀ ਹੈ ਪਤੀਲੀ ਜਿਹੀ ਪਿਤਲ ਦੀ
ਹਾਂਜੀ -ਹਾਂਜੀ ਇਹ ਵੀ ਬੋਤ ਵਧੀਆ ਕੰਮ ਹੈਗਾ ਪਤੀ ਅ ਪਿੱਤਲ ਦਾ
ਹਾਂਜੀ, ਬੋਤ ਵਧੀਆ ਕੰਮ ਹੈ। ਤੇ ਨਾਲ ਵਿੱਚ ਤਾਂਬੇ ਦੀ ਵੀ ਰੱਖਦੇ ਸੀ ਅਸੀਂ ਪਤੀਲੀ ਉਹ ਵੀ ਬਣਾਦੇ ਸੀ।
ਐਦੇ ਚ ਪੈਸਾ ਬੋਤ ਹੁੰਦਾ ਹੈਗਾ ਪਿਤਲ ਦੇ ਕੰਮ ਦੇ ਵਿੱਚ
ਹਾਂਜੀ, ਪੈਸੇ ਪੈਲੇ ਪੈਲੇ ਬੋਤ ਲੱਗੇ ਨੇ, ਹੁਣ ਥੋੜਾ ਪ੍ਰੋਫਿਟ ਬੋਤ ਹੋ ਰਿਹਾ ਸਾਡਾ।
ਹਾਂਜੀ -ਹਾਂਜੀ ਇਹ ਤਾਂ ਬੋਤ ਵਧੀਆ ਗੱਲ ਹੁੰਦੀ ਹੈਗੀ ਆ
ਹਾਂਜੀ -ਹਾਂਜੀ ਹੁਣ ਉਹ ਤੇ ਉਹ ਵੀ ਪ੍ਰੋਫਿਟ ਕਮਾ ਰਹੇ, ਹੁਣ ਵੀ ਬਈ ਦੋਸਤ ਵੀ ਮੇਰਾ ਸੈਟ ਸੈਟ ਹੋ ਗਿਆ ਤੇ ਅਸੀਂ ਵੀ ਸੈੱਟ ਹੋ ਗਏ, ਸਮਝ ਗਏ ਨਾ ਇਹ ਚੱਕਰ।
ਪਿੱਤਲ ਦੇ ਕੰਮ ਵਿੱਚ ਕੀ ਪਿੱਤਲ ਦਾ ਲੋਟਾ ਬਣਾਂਦੇ ਹੈਗੇ ਓ ਤੁਸੀਂ ਇਹ ਗਲਾਸੀਆਂ।
ਜੀ ਬਣਾਦੀ ਹੈ ਤੁਹਾਨੂੰ ਪਤਾ ਇੱਕ ਤੇ ਲੋ ਛੋਟਾ ਸੈਜ ਆਂਦਾ ਲੋਟਾ ਜਿਹਾ ਹੁੰਦਾ ਛੋਟਾ ਜਿਹਾ ਹਾਂਜੀ। ਨਾ ਤੇ ਉਹ ਪਤੀਲੀ ਪਤੀਲੀ ਜਿਹੀ ਬਣਾਂਦੇ ਆ ਵੱਡੀ ਜਿਹੀ।
ਹਾਂਜੀ, ਇਹ ਤਾਂ ਵਧੀਆ ਹੈਗਾ ਫੇਰ
ਉਹਦੇ ਵਾਸਤੇ ਕਮ ਸੇ ਕਮ ਦਿਨਵਿਚ ਅਸੀਂ ਪੱਚੀ ਤਰੀਹ ਬਣਾ ਦੇ ਦਿੰਨੇ ਆ। ਤੇ ਇੱਕ ਪ ਇੱਕ ਪਤੀਲੀ ਘੱਟੋ ਘੱਟ ਹੋਣੀ ਹੈ ਪੰਦਰਾਂ- ਸਤਰਾਂ ਸੌ ਰੁਪਏ।
ਹਾਂ ਇਹ ਤਾਂ ਬਹੁਤ ਜ਼ਿਆਦਾ ਪਰੋਫਿਟ ਹੈਗਾ ਤੁਹਾਡਾ।
ਹਾਂਜੀ, ਅਸੀਂ ਪੱਚੀ ਇੱਕ ਦਿਨ ਚ ਸਾਨੂੰ ਪੱਚੀ ਚੋਂ ਸਾਨੂੰ ਬਹੁਤ ਪੈਸਾ ਵੱਚ ਜਾਂਦਾ ਹੈ ਸਾਰਾ ਮਲਬ, ਨਿਕਾਲ- ਨੁਕੂਲ ਕੇ ਸਾਨੂੰ ਕਮ ਸੇ ਕਮ ਢਾਈ ਹਜ਼ਾਰ ਰੁਪਏ ਵੱਜ ਜਾਂਦੇ ਨੇ। ਸਿਰਫ ਦਾ ਪਤੀਲੀਆਂ ਦੇ, ਹੁਣ ਹਿਸਾਬ ਲਾ ਸਕਦੇ ਹੋ ਪੱਚੀ ਦੇ ਕਿੰਨੇ ਮਿਲ ਜਾਂਦੇ ਨੇ? ਇਓ ਫਾਈਦੇ ਨਾ‌।
ਫੇਰ ਤਾਂ ਔਰ ਵੀ ਬਹੁਤ ਜ਼ਿਆਦਾ ਪ੍ਰੋਫਿਟ ਕਰ ਲੈਂਦੇ ਹੈਗੇ ਤੁਸੀਂ।
ਜੀ, ਔਥੇ ਉਹ ਫਾਇਦਾ ਨਹੀਂਸੀ ਵੋਲਪੇਪਰ ਦਾ, ਕਿਉਂਕਿ ਉਹਦੇ ਚ ਹਜ਼ਾਰ ਪੰਦਰਾਂ ਸੌ ਤੁਹਾਨੂੰ ਪਤਾ ਈ ਏ ਕੀ ਹੁੰਦਾ।
ਹ।
ਸਾਡੇ ਪਰਿਵਾਰ ਵੀ ਵੇਖਣਾ ਅਸੀ। ਇਸ ਕਾਰਨ ਅਸੀਂ ਉਹਨਾਂ ਨੂੰ ਦੇ ਦਿਤਾਂ ਥੋੜੀ ਪਹਿਲੀ ਵਾਰੀ ਵੀ ਅਸੀਂ ਪੈਸੇ ਲਿੱਤੇ ਉਹਨਾਂ ਕੋਲੋਂ। ਥੋੜਾ ਜਿਹਾ ਕੰਮ ਦੇ
ਹਾਂਜੀ, ਇਹ ਤਾਂ ਬਿਲਕੁਲ ਸਹੀ ਕਹਿ ਤਾ।
ਹਾਂਜੀ -ਹਾਂਜੀ। ਇਸ ਕਾਰਨ।
ਤੇ ਤੁਹਾਡੇ ਕੋਈ ਭੈਣ ਭਰਾ ਵੀ ਹੈਗੇ ਆ?
ਹਾਂਜੀ, ਹੈਗੇ ਜੇ ਜੀ।
ਕਿੰਨੇ ਭੈਣ ਭਰਾ ਹੈਗੇ ਆ?
ਹਾਂਜੀ, ਅਸੀਂ ਤਿੰਨ ਭਰਾ ਹੈਗੇ ਜੇ।
ਉਹ -ਉਹ ਕੀ ਕਰਦੇ ਹੈਗੇ ਆ ਤੁਹਾਡੇ ਦੋ ਭਰਾ?
ਹਾਂਜੀ, ਉਹ ਤੇ ਕੰਮ ਹੀ ਕਰਦੇ ਜੇ।
ਉਹ ਕੀ ਕੰਮ ਕਰਦੇ ਹੈਗੇ ਆ?
ਉਥੇ ਫੈਕਟਰੀ ਲੱਗੇ ਨੇ ਤੇ ਇੱਕ ਭਰਾ ਸਕੂਲ ਜਉਦਾ ਸਟੱਡੀ ਕਰ ਰਿਹਾ ਹਜੇ। ਉਹ ਹੁਣ ਗਿਆਰਵੀਂ ਕਲਾਸ ਵਿੱਚ।
ਹਾਂਜੀ ਐ ਤੇ ਬਹੁਤ ਚੰਗੀ ਗੱਲ ਹੈਗੀ ਆ ਫੇਰ।
ਹਾਂਜੀ- ਹਾਂਜੀ।
ਹਾਂਜੀ ਉਹਨੂੰ ਕਹੋ ਆਪਣਾ ਮਨ ਲਗਾ ਕੇ ਪੜੇਗਾ ਅਗੇ। ਕਿਉਂਕਿ ਅੱਗੇ ਤੁਹਾਨੂੰ ਪਤਾ ਹੀ ਹੋਣਾ ਕਿ ਬੋਰਡ ਦੀ ਕਲਾਸਾਂ ਹੁੰਦੀਆਂ ਹੈਗੀਆਂ।
ਹਾਂਜੀ- ਹਾਂਜੀ ਉਹਨਾ ਨੂੰ ਤੇ ਕਹਿੰਦੇ ਹ ਅਸੀਂ ਮਨ ਲਗਾ ਕੇ ਪੜਿਆ ਥੋੜੀ ਸਾਡੀ ਗੱਲ ਨੀ ਮੰਣਦੇ ਤੇ। ਤੁਸੀਂ ਸਮਝਾ ਦੇਣਾ ਇੱਕ ਵਾਰੀ।
ਹਾਂਜੀ- ਹਾਂਜੀ ਕੋਈ ਨੀ ਮੈ ਓਨੂੰ ਦੱਸ ਦਾਂਗਾ ਮੈਂ ਜਰਾ ਸਮਝਾਵਾਂਗਾ ਇਹਨਾਂ ਨੂੰ।
ਹਾਂਜੀ ਬਿਲਕੁਲ ਜੀ, ਬੋਤ ਵਿਗੜੇ ਹੋਏ ਸੀ ਇਸ ਚੱਕਰ ਵਿੱਚ ਅਸੀਂ।
ਹਾਂਜੀ।
ਹਾਂਜੀ?
ਹਾਂਜੀ- ਹਾਂਜੀ ਕੀ ਕਹਿ ਰਹੇ ਸੀਗੇ?
ਹਾਂ ਜੀ।
ਮੈਂ ਕਹਿ ਰਿਹਾ ਕੀ ਕਹਿ ਰਹੇ ਸੀਗੇ ਬਹੁਤ ਵਿਗੜੇ ਹੋਏ ਆ।
ਹਾਂਜੀ ਥੋੜੇ ਜਿਹੇ ਵਿਕੜੇ ਹੋਏ ਨੇ, ਤੇ ਬਾਕੀ ਥੋੜੀ ਗੱਲ ਨਹੀਂ ਮੰਨਦੇ, ਬਾਕੀ ਤਾਂ ਠੀਕ ਹੈ ਪੜਾਈ ਚ।
ਹਾਂਜੀ ਆ ਤਾਂ ਐ।
ਪੜਾਈ ਚ ਕੋਈ ਕਪ੍ਰੋਮਾਈਜ਼ ਨਹੀਂ ਐ।
ਹਾਂ ਪੜਾਈ ਵਿਚ- ਪੜਾਈ ਵਿੱਚ ਤਾਂ ਬੰਦੇ ਨੂੰ ਸਹੀ ਰਹਿਣਾ ਚਾਹੀਦਾ ਹੈਗਾ।
ਹਾਂਜੀ ਬਸ ਸਾਨੂੰ ਇਹ ਗੈਗਾ ਕੀ ਪੜਾਈ ਵਿੱਚ ਠੀਕ ਨੇ ਬਾਕੀ ਸਾਡੇ ਨਾਲ ਜਦ ਮਰਜ- ਜ਼ੀਰਾਬਣ।
ਪੜ੍ਹਾਈ ਵਿੱਚ ਤਾਂ ਬਸ ਇਹ ਹੈਗਾ ਕਿ ਬੱਚਾ ਵਧੀਆ ਪੜ੍ਹੇਗਾ ਤੇ ਘਰ ਦਾ ਨਾਮ ਰੋਸ਼ਨ ਹੁੰਦਾ ਹੋਰ ਕੀ ਹੈ
ਹਾਂਜੀ! ਹਾਂਜੀ! ਇਸ ਕਾਰਨ ਵੈਸੇ
ਵਧੀਆ ਨੌਕਰੀ ਮਿਲ ਜਾਂਦੀ ਹੈਗੀ ਆ ਜਾਂ ਆਪਣਾ ਮਨ ਕਰੇ ਕੁਛ ਵੀ ਕਰ ਸਕਦੇ ਹੈਗੇ ਆ ਅਸੀਂ ਜੋ ਉਦਾਂ ਕਰਲੋ ਡਾਕਟਰ ਵੀ ਬਹੁਤ ਵਧੀਆ ਹੁੰਦਾ ਕੰਮ
ਹਾਂਜੀ! ਹਾਂਜੀ! ਡਾਕਟਰ ਦਾ ਇਹ ਹਲੇ ਫਿਲਹਾਲ ਉਹ ਪੜ੍ਹਾਈ ਸਟੱਡੀ ਕਰ ਲੈ ਨਾ ਆਪਣੀ ਉਸ ਤੋਂ ਬਾਅਦ ਅਸੀਂ ਡੋਕਟਰ ਦਾ ਕੰਮ ਦਿਖਾ ਮਤਲਬ
ਡਾਕਟਰ ਦਾ ਕੰਮ ਬਹੁਤ ਵਧੀਆ ਹੁੰਦਾ ਹੈਗਾ ਤੁਹਾਨੂੰ ਪਤਾ ਹੀ ਹੋਣਾ ਇਹਦੀ ਕਮਾਈ ਵੀ ਬਹੁਤ ਜਿਆਦਾ ਹੁੰਦੀ ਹੈ ਡਾਕਟਰ ਦੇ ਕੰਮ ਦੀ
ਹਾਂਜੀ! ਬਿਲਕੁਲ ਜੀ! ਹੋਰ ਤੁਸੀਂ ਕਿਹੜਾ ਕੰਮ ਕਰਦੇ ਹੋ ਜੀ?
ਮੈਂ ਵੀ ਆਪਣਾ ਡਾਕਟਰ ਦਾ ਹੀ ਕੰਮ ਕਰਦਾ ਸੀਗਾ ਹਾਂਜੀ! ਹਾਂਜੀ! ਮੈਂ ਹੀ ਕਹਿ ਰਿਹਾ ਸੀ ਮੈਂ ਚਲੋ ਕੋਈ ਨੀ ਤੁਸੀਂ ਆਪਣੇ ਭਰਾ ਨੂੰ ਮੇਰੇ ਨਾਲ ਲਗਾ ਦੇਣਾ ਮੈਂ ਉਹਨੂੰ ਸਿਖਾ ਦਾਂਗਾ ਸਾਰਾ ਕੰਮ
ਹਾਂਜੀ!
ਹਾਂ!
ਅੱਛਾ! ਹੋਰ ਡਾਕਟਰ ਦੇ ਕੰਮ ਮਤਲਬ ਕਿਵੇਂ ਜਿਹਾ ਕੰਮ ਮਤਲਬ ਆਪਓਰੇਸ਼ਨ ਓਪਰੇਸ਼ਨ ਕਰਦੇ ਹੋ ਤੁਸੀਂ?
ਹਾਂਜੀ! ਹਾਂਜੀ! ਸਰ ਸਾਰਾ ਕੁਛ ਹੁੰਦਾ ਹੈਗਾ ਕਿਸੇ ਦੇ ਚੋਟ ਲੱਗ- ਲੱਗੁ ਗਈ ਕਿਸੇ ਦੇ ਸਿਰ ਤੇ ਲੱਗ ਜਾਂਦੀ ਆ ਆਪਓਰੇਸ਼ਨ- ਉਓਪਰੇਸ਼ਨ ਕਰਨਾ ਪੈਂਦਾ ਹੈਗਾ ਆ
ਡਾਕਟਰ ਵਿੱਚ ਨਾ ਮਤਲਬ ਬਹੁਤ ਕੰਮ ਹੈਗੇ ਨੇ ਜੈਵੇ ਹੁਨ ਚੈਕਅਪ ਕਰਨਾ
ਹਾਂਜੀ! ਹਾਂਜੀ! ਉਹ ਵੀ ਕਰ ਲੈਂਦੇ ਹੈਗੇ ਅਸੀਂ ਚੈਕਅਪ- ਚੁੱਕਅਪ
ਹਾਂਜੀ! ਓਪਰੇਸ਼ਨ ਕਰਨਾ
ਹਾਂਜੀ! ਹਾਂਜੀ! ਤੁਹਾਨੂੰ ਪਤਾ ਹੀ ਹੋਣਾ ਪਰੇਸ਼ਾਨ 'ਚ ਬਹੁਤ ਜ਼ਿਆਦਾ ਰਿਸਕ ਹੁੰਦਾ ਹੈਗਾ ਆ
ਹਾਂਜੀ! ਹਾਂਜੀ! ਬਹੁਤ ਜਿਹੇ ਕੰਮ ਹੁੰਦੇ ਨੇ
ਹਾਂਜੀ! ਤੁਹਾਨੂੰ ਪਤਾ ਹੀ ਇੱਕ ਵੀ ਛੋਟਾ ਜਿਹਾ ਦਸ ਮਤਲਬ ਕਿ ਉਹਦੇ ਸਰੀਰ ਵਿੱਚ ਰਹਿ ਜਾਂਦਾ ਹੈਗਾ ਨਾ ਤਾਂ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਆ‌।
ਹਾਂਜੀ! ਹਾਂਜੀ!
ਹਾਂ! ਐ ਛੋਟੀ- ਛੋਟੀ ਗੱਲਾਂ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈਗਾ ਜੀ
ਹਾਂਜੀ! ਹਾਂਜੀ! ਹੋਰ ਘਰ ਵਿੱਚ ਸਭ ਠੀਕ ਹੈ
ਹਾਂਜੀ! ਹਾਂਜੀ! ਸਾਰੇ ਠੀਕ ਹੈਗੇ ਆ, ਤੁਹਾਡੇ ਘਰ ਸਾਰੇ ਠੀਕ ਹੈਗੇ ਆ
ਹਾਂਜੀ! ਬਹੁਤ ਵਧੀਆ ਜੀ ਹੋਰ ਤੁਹਾਡੇ ਘਰ ਹੀ ਕੌਣ- ਕੌਣ ਹੈਗਾ ਜੀ?
ਮੈਂ ਹੈਗਾ ਤੇ ਮੰਮੀ, ਪਾਪਾ ਹੈਗੇ ਆ ਬ।
ਅੱਛਾ ਜੀ! ਉਹ ਕੰਮ ਕਿਆ ਕਰਦੇ ਜੇ?
ਮੰਮੀ- ਪਾਪਾ, ਪਾਪਾ ਤਾਂ ਆਪਣਾ ਆਪਣਾ ਕੀ ਨਾਮ ਹੈ ਟਾਇਲਾਂ ਦਾ ਕੰਮ ਕਰਦੇ ਹੈਗੇ ਆ
ਹਾਂਜੀ! ਹਾਂਜੀ! ਬਿਲਕੁਲ ਜੀ! ਟਾਇਲਾਂ ਦਾ ਵੀ ਬਹੁਤ ਵਧੀਆ ਕੰਮ ਹੈ ਤੇ ਜੇ ਅਸੀਂ ਟੇਲਰ। ਲਵਾਈ ਹੈ ਤੁਹਾਡੇ ਕੋਲ ਕਮਰੇ ਦੀ ਹੈ, ਸਾਡੀ ਲਵਾਉਣੀ ਹੈ ਟਾਇਲਾਂ ਬਿਲਕੁਲ ਬਹੁਤ ਵਧੀਆ ਬਣਾ।
ਦੱਸ ਦੇਣਾ ਮੈਂ ਆਪਣੇ ਪਾਪਾ ਨੂੰ ਕਹਿ ਦਾਗਾ ਟਾਈਲਾਂ ਦਾ ਲਗਵਾ ਦੇਣਗੇ ਤੁਹਾਡੇ ਘਰ
ਹਾਂਜੀ! ਬਸ ਇੱਕ ਕਮਰਾ ਹੀ ਹੈਗਾ ਕਿਉਂਕਿ ਅਸੀਂ ਥੋੜ੍ਹਾ ਫਰਸ ਤੇ ਲਵਾਉਣੀ ਹੈ ਟਾਈਲਾਂ ਤੇ ਕਿਉਂਕਿ ਵੋਲ ਪੇਪਰ ਤੁਹਾਨੂੰ ਪਤਾ ਹੈ ਅਸੀਂ ਲਾਉਂਦੇ ਨਹੀਂ ਆਪਣਾ ਕੰਮ ਹੀ ਹੈ ਉਹ ਅਸੀਂ ਤਾਂਹੀ। ਕਿ ਲਾਉਂਦੇ ਸਿਰਫ਼ ਟਾਇਲਾਂ ਲਵਾ ਲੈਣਾ। ਅਸੀ ਲਵਾਣੀ
ਹਾਂਜੀ! ਹਾਂਜੀ! ਕੋਈ ਨੀ ਤੁਸੀਂ ਮੈਨੂੰ ਫੋਨ ਕਰ ਦੇਣਾ ਮੈਂ ਆਪਣੇ ਪਾਪਾ ਕੋਲ ਪੁੱਛ ਕੇ। ਜਾਂ ਫਿਰ ਸਾਡੀ ਦੁਕਾਨ ਤੇ ਈ ਆ ਜਾਣਾ, ਤੁਸੀਂ ਦੇਖ ਲੈਣਾ ਕਲਰ ਕੋਣ ਸਾ ਹੈਗਾ ਨਾ।
ਹਾਂਜੀ।
ਕਲਰ ਤਾਂ ਤਾਨੂੰ ਇੱਕ ਤੋਂ ਇੱਕ ਮਿਲ ਜਾਣਗੇ ਸਾਡੀ ਦੁਕਾਨ ਤੇ।
ਹਾਂਜੀ ਤੇ ਪਹਿਲਾਂ ਦੇ ਉਹ ਮਕੈਨਿਕ ਮਤਲਬ ਉਹ ਮਿਸਤਰੀ ਹੈਗੇ ਨੇ ਕਿ ਪਹਿਲਾਂ ਵੇਚਦੇ ਨੇ ਹੈਗੇ ਨੇ।
ਨਈਂ ਉਹ ਤਾਂ ਮੇਰੇ ਪਾਪਾ ਮਤਲਬ ਕਿ ਉੱਥੇ ਆਪਣਾ ਈ ਆਪਣੀ ਦੁਕਾਨ ਹੈਗੀ ਆ ਸਾਡੀ।
ਤੇ ਟਾਇਲ ਜ ਤੁਹਾਡੇ ਪਾਪਾ ਟਾਇਲ ਵੇਚਦੇ ਨੇ ਮਤਲਬ ਹਨਾਂ?
ਹਾਂਜੀ ਹਾਂਜੀ, ਮਤਲਬ ਕਿ ਬੰਦੇ ਲਗਾਏ ਹੋਏ ਆ ਨਾ।
ਹਾਂਜੀ ਹਾਂਜੀ ਤੇ ਹੋਰ ਮਿਸਤਰੀ ਵੀ ਹੋਣੇ ਨੇ ਤੁਹਾਡੇ ਕੋਲ
ਹਾਂਜੀ ਹਾਂਜੀ ਮਿਸਤਰੀ ਵੀ ਭੇਜ ਦਾਂਗੇ ਉਹਦੀ ਟੈਸ਼ਨ ਨਾ ਲਓ ਤੁਸੀਂ।
ਹਾਂਜੀ ਬਸ ਇਹੀਓ ਟੈਨਸ਼ਨ ਸੀ, ਹਾਂਜੀ। ਹਾਂਜੀ ਬਸ ਮਿਸਤਰੀ ਦੀ ਟੈਸ਼ਨ ਸੀ ਸਾਨ ਤੁਸੀਂ ਅਸ ਤੁਸੀਂ ਉਹ ਵੀ ਦੂਰ ਕਰਤੀਏ।
ਹਾਂਜੀ ਹਾਂਜੀ ਉਹ ਤਾਂ ਕੋਈ ਨੀ, ਤੁਸੀਂ ਟੈਨਸ਼ਨ ਨਾ ਲਓ ਮਿਸਤਰੀ ਭੇਜ ਦਾਂਗੇ। ਪਰ ਤੁਹਾਡਾ ਪੂਰਾ ਕੰਮ ਕਰ ਦੇਣਗੇ।
ਹਂ
ਹਾਂਜੀ।
ਹਾਂਜੀ ਤੇ ਇੱਕ ਮਤਲਬ ਟੈਲ ਕਿੰਨੇ ਦੀ ਪੈਜੂਗੀ ਸਾਨੂੰ।
ਏ ਆਪਣਾ ਤਾਂ ਫਿਰ ਪਾਪਾ ਜੀ ਦੱਸਣਗੇ ਤੁਆਨੂੰ ਪਤਾ ਈ ਹੋਣਾ ਮੇਰਾ ਇਹ ਕੰਮ ਜ਼ਿਆਦਾ ਇੰਟਰਸਟ ਨੀਂ ਜਾਦਾ ਉਹਈ ਦੱਸ ਦੇਣਗੇ ਕਿੰਨੇ ਦੀ ਹੈਗੀ ਟੈਲ ਤੇ ਕਿੰਨੇ ਦਾ ਤੁਹਾਨੂੰ ਪੈ ਜਾਏਗਾ ਸਾਰਾ।
ਤੇ ਅੰਦਾਜਾ ਨਈਂ ਲਗਾ ਸਕਦੇ ਤੁਸੀਂ ਅੰਦਾਜ਼ਾ ਤੁਆਨੂੰ ਪਤਾ ਈ ਹੋਣਾ।
ਤੁਸੀਂ ਤੁਸੀਂ ਕਿੰਨੇ ਕਮਰੇ ਤੇ ਲਗਵਾਉਣੀ ਹੋਊਗੀ ਟੈਲ।
ਬਸ ਇੱਕ ਕਮਰੇ ਚ ਲਵਾਣੀ ਤੇ ਔਰ ਇੱਕ ਕਿਚਨ ਹੈਗਾ ਤੁਆਨੂੰ ਪਤਾ ਕਿਚਨ ਵਿੱਚ ਥੋੜ੍ਹਾ ਜਿਆ ਲੱਗਦਾ ਮਤਲਬ ਸੋਸ਼ਤੇ ਪ ਤੇ ਲਵਾ ਨਈਂ ਸਕਦੇ ਅਸੀਂ।
ਪਤਾ ਨੀ ਦਸ-ਬਾਰਾਂ ਹਜ਼ਾਰ ਰੁਪਏ ਖਰਚਾ ਆ ਈ ਜਾਂਦਾ ਹੈਗਾ ਐ ਕਮਰੇ ਦਾ ਪੂਰਾ। ਪਰਸ਼ ਤੋਂ ਲੈ ਕੇ ਉੱਤੇ ਥੱਲੇ ਸਭ ਬਿਸਤਰੀ ਦੇ ਵੀ ਮਿਲਾ ਕੇ।
ਹਾਂਜੀ ਪੀ ਵੀ ਸੀ ਕਰਾਣੀ ਹੋਏ ਉਹ ਹੋਜੇਗੀ।
ਪੀ ਵੀ ਸੀ ਦਾ ਕੋਈ ਫੈਦਾ ਨਈਂ ਹੁੰਦਾ ਹੈਗਾ, ਤੁਆਨੂੰ ਪਤਾ ਈ ਐ ਉਹਦੇ ਚ ਬੋਤ ਜ਼ਿਆਦਾ ਪੈਸਾ ਲੱਗਦਾ ਹੈਗਾ।
ਜੀ ਮੈਂ ਪੁੱਛਿਆ ਸੀਗਾ ਤੇ ਅੜਤੀ ਹਜ਼ਾਰ ਲੈਂਦਾ ਸੀ ਇੱਕ ਬੰਦਾ ਇੱਕ ਕਮਰੇ ਦੇ। ਮੈਂ ਏ ਚਿਪ
ਕੋਈ ਫੈਦਾ ਨੀਂ ਹੁੰਦਾ ਹੈਗਾ ਪੀ ਵੀ ਸੀ ਕਰਾ ਕੇ, ਤੁਸੀਂ ਇਹ ਟਾਇਲਾਂ ਈ ਲਗਵਾ ਲੋ। ਵਧੀਆ ਹੁੰਦੀ ਹੈਗੀ ਆ।
ਜੀ ਹਾਂਜੀ ਬਿਲਕੁਲ ਜੀ, ਕੋਈ ਨੀ ਮੈਂ ਕਰਦਾ ਫਿਰ ਤੁਆਨੂੰ ਦੱਸ ਦਾਂਗਾ ਟਾਈਲਾਂ ਲਵਾ
ਹਾਂਜੀ ਹਾਂਜੀ ਕੋਈ ਨੀਂ ਮੈਂਨੂੰ ਦੱਸ ਦੇਣਾ ਤੁਸੀਂ ਮੈਂ ਦੱਸ ਦਾਂਗਾਂ ਆਪਣੇ, ਠੀਕ ਐ ਚੰਗਾ ਚੰਗਾ।